ਹੈਲੋ, ਹੈਲੋ, ਸਤਿ ਸ਼੍ਰੀ ਅਕਾਲ, ਠੀਕ ਹੈਲੋ ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਏ?
ਵਧੀਆ ਤੁਸੀਂ ਸੁਣਾਓ ਕੀ ਕਰਦੇ ਪਏ ਹੋ,
ਕੁਛ ਨੀ ਬਸ ਚਾਹ ਪੀਤੀ ਆ ਹੁਨੇ,
ਅਸੀ ਕੀ ਬਣਾਇਆ?
ਅਸੀਂ ਬਣਾਇਆ ਸੀ ਗੋਭੀ ਆਲੀ ਰੋਟੀ,
ਹੂੰ, ਵਾਹ ਜੀ ਵਾਹ,
ਤੁਸੀ ਕੀ ਬਣਾਇਆ?
ਅਸੀਂ ਸੈਂਡਵਿਚ,
ਅੱਛਾ ਨਾਸ਼ਤੇ ਵਿੱਚ ਕੀ ਦੁਪਹਿਰੇ ਖਾਧਾ,
ਨਹੀਂ ਭੈਣ ਜੀ ਦੁਪਹਿਰੇ ਨਹੀਂ ਨਹੀਂ ਸ਼ਾਮ ਸਵੇਰੇ, ਹਾਂਜੀ-ਹਾਂਜੀ, ਅਸੀਂ ਦੁਪਹਿਰੇ ਨਹੀਂ ਖਾਂਦੇ, ਨਹੀਂ ਭੈਣ ਜੀ ਸਵੇਰੇ ਬਣਾਇਆ ਸੀ।
ਕਿਹੜਾ ਬਣਾਇਆ ਸੀ,
ਆਲੂ ਵਲਾ ਸੈਂਡਵਿਚ ਬਣਾਇਆ ਸੀ ਵੈਜੀਟੇਬਲ ਪਾ ਪਾ,
ਅੱਛਾ,
ਹਾਂਜੀ,
ਕੀ ਹੀ ਪਾਇਆ ਸੀ ਆਲੂਆ ਚ,
ਆਲੂ ਚ ਪਾਏ ਸੀ ਸ਼ਿਮਲਾ ਮਿਰਚ ਗਾਜਰ,
ਚਾਹ
ਪਿਆਜ਼ ਲਸਣ ਅਦਰਕ ਇਹ ਚੀਜ਼ ਪਾਈ ਸੀ ਨਾਨ ਬਣਾਈ ਸੀ ਚਟਨੀ ਹਾਂਜੀ
ਘਾਰ ਹੀ ਬਣਾਈ ਸੀ
ਘਾਰ ਹੀ ਬਣਾਈ ਸੀ
ਅੱਛਾ
ਵਧੀਆ ਘਾਰ ਬਣਾਉਂਦੇ ਓ ਚੀਜ਼ਾਂ
ਸਾਨੂੰ ਸ਼ੋਂਕ ਹੈ ਜੀ ਚੀਜ਼ਾਂ ਬਣਾਉਣ ਦਾ ਹਾਂਜੀ
ਫੇਰ ਮਿੱਠਾ ਵੀ ਬਣਾਉਂਦੇ ਹੋਣੇ ਹੋ ਤੁਸੀਂ ਲੱਡੂ ਲੁੱਡੂ
ਹਾਂਜੀ ਹਾਂਜੀ ਮਿੱਠਾ ਬਣਾਈ ਦਾ ਲੱਡੂ ਵੀ ਬਣਾਈ ਦੇ ਨੇ ਹਾਂਜੀ ਜਲੇਬੀ ਵੀ ਬਣਾਈ ਦੀ ਹੈ
ਅੱਛਾ ਸ਼ੌਕੀਨ ਔ ਮਤਲਬ ਚੀਜ਼ਾਂ ਬਣਾਉਣ
ਹਾਂਜੀ ਹਾਂਜੀ ਖਾਣ ਦੇ ਅਤੇ ਬਣਾਉਣ ਦੇ ਵੈਰੀ ਗੁਡ ਹਾਂਜੀ ਤੁਸੀਂ
ਬਸ ਸਾਡੇ ਕੋਲ ਜੋ ਬਣ ਜਾਏ ਅਸੀਂ ਬਣਾ ਲੈਂਨੇ ਆਂ
ਅਸੀਂ ਇਹ ਚੀਜ਼ਾਂ ਬਣਾਉਂਦੇੁ
ਏਦਾਂ ਤੇ ਚੀਜ਼ਾਂ ਬਣਾ ਲੈਂਨੇ ਆਾਂ
ਨਹੀਂ ਅਸੀਂ ਬਣਾ ਵੀ ਲੈਂਨੇ ਆਂ ਖਾ ਵੀ ਲੈਂਨੇ ਆਂ
ਹੁਣ ਚੀਜ਼ਾਂ ਬਣਦੀ ਤਾਂ ਹੀ ਹੈ ਖਾਣ ਲਈ
ਔ ਤੇ ਹੈ ਔਰ ਤੁਸੀ ਹੁਣ ਕੀ ਬਣਾਣਾ ਹੈ
ਹੁਣ ਤੇ ਹਾਲੇ ਸੋਚਿਆ ਨੀ ਹੈ ਹਾਲੇ ਚਾਹ ਪੀਤੀ ਕਿਉਂਕਿ ਪਾਪਾ ਸੋ ਗਏ ਸੀ ਆ ਕੇ ਫਿਰ ਉਹਨਾ ਨੂੰ ਉਠਾਇਆ ਚਾਹ ਪੀਣ ਲਈ ਹੋਰ ਸਾਰੇ ਠੀਕ ਨੇ
ਸਭ ਵਧੀਆ ਐ ਤੁਸੀਂ ਸੁਣਾਓ
ਕਿਵੇਂ ਵਧੀਆ ਐ ਆ ਜਾੋ ਚੱਕਰ ਲਾਜਓ
ਲਗਾਵਾਂਗੇ ਜੀ, ਤੁਸੀਂ ਕੀ ਬਣਾਇਆ ਵ ਤੁਸੀ ਕੀ ਬਣਾਓਗੇ ਰਾਤੀ
ਪਨੀਰ ਦੇਖਾਂਗੀ
ਅੱਛਾ
ਸੋਚ ਰਹੀ ਆਂ ਪਨੀਰ ਹੀ ਬਣੇਗਾ ਕਿਉਂਕਿ ਸੰਡੇ ਨੂੰ ਪਨੀਰ ਲੈ ਕੇ ਆਉਂਦੇ ਆ ਪਾਪਾ ਫੇਰ ਪਨੀਰ ਹੀ ਬਣੇਗਾ
ਔ ਨੂੰ ਨੀ ਪਸੰਦ ਪਨੀਰ, ਕੱਚਾ ਪਨੀਰ ਪਸੰਦ ਐ ਸਬਜੀ ਨੀ ਪਸੰਦ
ਅੱਛਾ ਫੇਰ ਘਾਰ ਦਾ ਪਨੀਰ ਕੱਢਦੇ ਔ ਜਾਂ ਬਾਜ਼ਾਰ ਦਾ ਹੀ ਖਾ ਲੈਂਦੇ ਹੋ ਫਿਰ
ਤੇ ਬਾਜ਼ਾਰ ਦਾ ਹੀ ਅਸੀ ਕਿੱ ਬਣਾ ਲਈਦਾ
ਅੱਛਾ
ਘਾਰ ਦਾ ਨੀ ਬਜ਼ਾਰ ਦਾ ਚੀ ਨਹੀਂਵ ਦੇ ਹ ਪਛ
ਹਾਂ
ਅਜ ਅਸੀ ਗਏ ਸਾਂ ਬਰ੍ਥਡੇ ਤੇ ਫਰੈਂਡ ਦੇ ਬੱਚੇ ਦਾ ਬਰਡੇ ਹਾਂਜੀ, ਹੁਨੀ ਐ।
ਪਾਈਦੀ ਐ ਤੁਸੀਂ ਮੈਂ ਕਿਆ ਪੁੱਛਾਂਗੀ ਕਿਦਾ ਬਰਡੇ ਐ।
ਫੇਰ ਓਥੇ ਕੀ ਖਾਦਾ।
ਤੇ ਆ ਛੋਲੇ ਚੋਲ ਕੇਕ ਖਟਿਆਈ ਕੇਕ ਦਿਨੈ ਬਣਾ ਲੈ। ਜਾਣਾ ਸੀ ਨਾ ਕਿਤੇੇ ਆਪ ਮੈਂ ਈ ਗਈ ਸਾਂ ਬੱਚੇ ਨੀ ਗਏ ਏਕ ਬੱਚਾ ਗਿਆ ਸੀ ਨਾਲ ਘਰ ਈ ਸੀ।
ਚਲੋ ਵਦੀਆ, ਹੋਰ ਸੁਨਾਓ
ਦਿਆ ਰਾਤੀ ਕੀ ਏ ਬਨਾਂਦੇ ਨੇ।
ਹਾਂ ਓ ਤੇ ਸਭ ਨੂੰ ਈ ਚਿੰਤਾ ਰੈਂਦੀ ਰਾਤੀ ਕੀ ਬਨਾਨਾ।
ਨਈ ਤੁਸੀਂ ਦੱਸੋ ਕੀ ਬਨਾਓਗੇ ਅਸੀਂ ਵੀ ਓਈਓ ਬਣਾ ਲਾਂ।
ਅਸੀਂ ਤਾਂ ਪਨੀਰ ਈ ਰੱਖਾਂਗੇ। ਮੈਂ ਸੁਨਿਆ ਸੀ ਤੁਸੀਂ ਕੱਲ ਓਹ ਬਨਾਏਆ ਪਾਲਕ ਪਨੀਰ। ਤੇ ਤੁਸੀਂ ਫਿਰ ਤੇ ਓਦੇ ਵਿੱਚ ਪਨੀਰ ਪਾਇਆ ਸੀ ਖਾ ਲਿਆ ਸੀ ਤੁਸੀਂ।
ਮੈਂ ਨੀ ਬਨਾਇਆ ਮੈਂ ਖਾਇਆ ਈ ਨੀ ਨਾ ਮੇਰੇ ਬੱਚੇ ਨੇ ਬਨਾਇਆ ਸੀ ਮੈਂ ਖਾਇਆ ਨੀ। ਮੈਨੂੰ ਪਸੰਦ ਈ ਨੀ ਆਏਆ। ਨਈ ਸਵਾਦ ਤੇ ਬਨਾਇਆ ਸੀ, ਪਰ ਮੈਂ ਖਾਂਦੀ ਨੀ ਨਾ।
ਅੱਛਾ।
ਹਾਂਜੀ ਮੈਨੂੰ ਪਸੰਦ ਈ ਨੀ ਐ। ਸਬਜ਼ੀ ਬਿਲਕੁਲ ਵੀ ਨੀ ਪਸੰਦ ਹੈਗਾ ਕੱਚਾ ਪਨੀਰ ਹਾਂਜੀ।
ਅੱਛਾ-ਅੱਛਾ, ਨਈ ਸਵਾਦ ਲੱਗਦਾ ਕੱਚਾ ਵੀ ਵੈਸੇ।
ਚਾਏ ਸਵਾਦ ਹੁੰਦਾ ਪਰ ਮੈਂ ਖਾਂਦੀ ਨੀ। ਬਨਿਆ ਹੋਏਆ ਪਸੰਦ ਨੀ ਕੱਚਾ ਖਾਂਦੇ ਆਂ ਜਿੰਨਾ ਮਰਜ਼ੀ ਖਵਾ ਦੋ।
ਵਦੀਐ ਫੇਰ ਵੀ।
ਹੋਰ ਤੁਸੀਂ ਹੁਨ ਸਬਜ਼ੀ ਬਨਾਓਗੇ ਕਿਹੜੀ ਬਨਾਓਗੇ ਸ਼ਾਈ ਪਨੀਰ।
ਨਈ ਉਈ, ਬਸ ਓਹੀਓ ਟਮਾਟਰ ਪਿਆਜ ਕੱਟ ਕੇ ਤੜਕਾ ਲਾਵਾਂਗੇ ਬਸ। ਪਨੀਰ ਨੂੰ ਥੋੜਾ ਸਾ ਰੋਸਟ ਕਰਦਾਂਗੇ ਭੁਰਜੀ ਨੀ ਖਾਂਦੇ ਅਸੀਂ ਥੋੜਾ ਜਾ ਗ੍ਰੇਵੀ ਵਾਲਾ ਖਾਂਨੇ ਆਂ।
ਅੱਛਾ ਜੀ।
ਪਨੀਰ ਮੈਂ ਵੀ ਨੀ ਖਾਂਦੀ ਪਰ ਫੇਰ ਵੀ ਹੁਣ ਕੀ ਕੋਈ ਹੈ ਨੀ ਤੇ ਅਸੀਂ ਦੋ ਹੀ ਹੈਗੇ ਆਂ ਪਾਪਾ ਤੇ ਮੈਂ। ਫੇਰ ਓਨੂੰ ਮਜਬੂਰੀ ਚ ਖਾਨਾ ਪਏਗਾ ਓ ਜੋ ਬਨੇਗਾ।
ਹਾਂ ਓ ਤੇ ਹੈ। ਬਨਾਨਾ ਪਏਗਾ ਖਾਨਾ ਵੀ ਪਏਗਾ। ਆ ਜਾਓ।
ਲਾਵਾਂਗੇ ਚੱਕਰ। ਕੱਲ ਦੇਖਾਂਗੇ ਬਾਜ਼ਾਰ ਚੱਲਾਂਗੇ ਕੱਲ।
ਠੀਕ ਐ।
ਹੂੰ ਵੇਖ ਕੇ ਆਵਾਂਗੇ ਸੂਟ ਵਗੈਰਾ ਕੀ ਵਰਾਇਟੀ ਆਈ ਐ।
ਰੁੱਕ ਵੇਖਨਾ ਹੋਰ ਕੁੱਛ
ਹਾਂ! ਕੱਟ ਪੀਸ ਦੇਖਾਂਗੇ। ਘਰ ਪਾਨ ਅਸਤੇ। ਜਿਵੇਂ, ਲੋਵਰ ਵਗੈਰਾ ਬਣਾ ਲੀਏ। ਪਜਾਮੇ ਬਣ ਜਣ।
ਕਿਆ ਹੈ ਅਭੀ ਨੀ ਹੂੰ।
ਅਸੀ ਵਦੀਆਂ।
ਕੀ ਕਰਦੇ ਪਏ ਔ?